ਹੈਲੋ।
ਸਤਿ ਸ੍ਰੀ ਕਾਲ ਜੀ।
ਸਤਿ ਸ਼੍ਰੀ ਕਾਲ ਭੈਨ ਜੀ। ਹੋਰ ਕੀ ਹਾਲ-ਚਾਲ ਐ?
ਬਸ ਮੈਂ ਠੀਕ ਵਧੀਆ। ਤੁਸੀਂ ਸੁਨਾਓ?
ਬਸ ਮੈਂ ਵੀ ਠੀਕ ਹੈਗੀ ਆ। ਹੋਰ ਤੁਸੀਂ ਦੱਸੋ ਘਰ ਪਰਿਵਾਰ ਸਬ ਠੀਕ ਐ?
ਸਬ ਵਧੀਆ।
ਹੋਰ ਕੀ ਕਰਦੇ ਪਏ ਸੀਗੇ?
ਬਸ ਕੁਛ ਨੀ ਨਾਸ਼ਤਾ ਕਰਕੇ ਬੈਠੇ ਸੀ ਤੇ ਮੈਂ ਕਿਆ ਚੱਲ ਭਾਂਡੇ ਥੋੜ੍ਹੀ ਦੇਰ ਨੂੰ ਰੁਕ ਕੇ ਸਾਫ਼ ਕਰਨੀ ਆ। ਤੇ ਮੈਂ ਬਸ ਫੋਨ ਈ ਵੇਖਦੀ ਪਈ ਸੀ।
ਠੀਕ ਐ।
ਹਮ।
ਅਸੀਂ ਤਾਂ ਬਨਾ ਲਿਤੀ ਐ ਦੁਪੈਰ ਵਸਤੇ ਕੜੀ। ਹਾਂਜੀ, ਨਾਸ਼ਤਾ ਵੀ ਹੋ ਗਿਆ ਸਾਡਾ ਤਾਂ।
ਅੱਛਾ-ਅੱਛਾ ਮੈਂ ਵੀ ਅਸੀਂ ਮੈਂ ਵੀ ਸਵੇਰੇ ਬਨਾ ਲੈਂਨੀ ਆ ਅ-ਅ ਨਾਸ਼ ਤੇ ਨਾਲ ਬਣਾਨੇ ਆ ਨਾ ਉਈ ਬਨਾ ਲੈਂਨੇ ਆ ਇੱਕੋ ਵਾਰੀ ਕੱਠੀ ਤੇ ਕਿਉਂਕਿ ਐ ਤੇ ਚਲੇ ਜਾਂਦੇ ਨੇ ਦੁਕਾਨ ਤੇ, ਤੇ ਫੇਰ ਪਿੱਛੇ ਬ ਚੇ ਤੇ ਅਸੀਂ ਹੁੰਨੇ ਆ ਫੇਰ ਇੱਕੋ ਵਾਰੀ ਬਨਾ ਲਈਦੀ ਏ ਫੇਰ ਨਾਲੇ ਫੇਰ ਮੇਰਾ ਟੀਕ ਦਾ ਕੰਮ ਵੇ ਫੇਰ ਨੀ ਦੁਆਰਾ-ਦੁਆਰਾ ਲੱਗ
ਹਾਂ ਬਸ ਏ ਤਾਂ ਹੈਗਾ।
ਹਮ।
ਐਤਾਂ ਹੈਗਾਾ ਹੋਰ ਦੱਸੋ। ਬਸ ਭੈਨ ਜੀ ਮੈਂ ਵੀ ਠੀਕ ਐਗੀ ਆ। ਮੈਂ ਕਿਆ ਚੱਲ ਬੋਤ ਦਿਨ ਹੋ ਗਏ ਆ ਨਾ ਭੈਣ ਜੀ ਦਾ ਫੋਨ ਆਇਆ। ਗੱਲ ਈ ਨੀ ਹੋਈ ਚੱਲ ਮੈਂ ਅੱਜ ਆਪ ਈ ਯਾਦ ਕਰ ਲੈਂਨੀ ਆਂ ਭੇਨ ਜੀ ਨੂੰ।
ਬੋਤ ਚੰਗੀ ਗੱਲ ਕੀਤੀ ਏ ਫੇਰ ਤੇ ਤੁਸੀਂ ਬਿਨ ਤੇ ਟੈਮ ਨੀ ਲੱਗਦਾ ਸਾਰਾ ਦਿਨ ਵੇਖੋ ਜੀ ਨਿਕਲ ਜਾਂਦਾ ਏ ਘਰ ਦੇ ਕੰਮਾਂ 'ਚ। ਫਿਰ ਕਸਟਮਰ ਆ ਜਾਂਦਾ ਏ, ਨਵੀਂ -ਨਵੀਂ ਡਿਮਾਂਡਾਂ ਕਰ ਕਰਦੇ ਨੇ ਤੇ ਨਵਾਂ
ਉਹੀ ਤਾਂ ਗੱਲ ਐ ਮੈਂ ਕਿਹਾ ਚੱਲ ਮੈਂ ਕਰਦੀ ਆ ਮੈਂ ਨਾ ਐਕਚੁਲੀ ਸਾਡੇ ਫੰਕਸ਼ਨ ਆ ਰਿਹਾ ਨਾ ਫੈਮਲੀ ਫੰਕਸ਼ਨ
ਹਾਂ
ਤੇ ਉਹ ਮੈਨੂੰ ਸਮਝ ਈ ਨੀ ਆ ਰਹੀ ਕਿੱਦਾਂ ਦੇ ਕੱਪੜੇ ਲਈਏ ਤੇ ਅੱਜ- ਕੱਲ੍ਹ ਕੀ ਰਿਵਾਜ਼ ਚੱਲਦਾ ਪਿਆ, ਮੈਂ ਕਿਹਾ ਚੱਲ ਤੁਹਾਡਾ ਤਾਂ ਬੁਟੀਕ ਦਾ ਕੰਮ ਹੈਗਾ ਨਾ ਤਾਨੂੰ ਤਾਂ ਇਸ ਬਾਰੇ ਜ਼ਿਆਦਾ ਪਤਾ ਹੋਏਗਾ ਕਿ ਕਸ਼ਟਮਰ ਕਿੱਦਾਂ ਦਾ ਕੱਪੜਾ ਲੈ ਕੇ ਆ ਰਿਹਾ ਐ।
ਹਮ, ਹਾਂ ਹਾਂ
ਤਾਂ ਕਰਕੇ ਮੈਂ ਕਿਹਾ ਚੱਲ ਤਾਨੂੰ, ਤੁਹਾਡੇ ਨਾਲ ਈ ਸਲਾਹ ਲੈਂਨੀ ਆ।
ਹਾਂ, ਕੋਈ ਨੀ ਤੁਸੀਂ ਸਵਾ ਲੈਣਾ ਜਿੜ ਨੀ, ਸੂਟ ਲਿਆਏ ਹੋਏ ਨਾ
ਸੂਟ ਅ ਸੂਟ ਤਾਂ ਲਿਆਣੇ ਆਜੇ ਮੈਂ ਸੋਚ ਰਹੀ ਸੀ ਅਨਸਟਿ ਕੱਪੜੇ ਲਿਆਵਾਂ, ਫੇਿਰ ਇੱਕ ਦਿਨ ਸੋਚਦਾ ਕਹਿੰਦੇ ਨੇ ਕੀ ਤੂੰ ਸਵਾਨ ਦੇ ਝੰਜਟਾਂ ਚ ਪੈਣਾ ਇੰਨੇ- ਇੰਨੇ ਦਿਨ ਸੂਟ ਈ ਨੀ ਦਿੰਦੇ ਹੈਗੇ ਟੇਲਰ ਤੂੰ ਚੱਲ ਏਦਾਂ ਘਰ ਰੇਡੀਮੇਡ ਲੈ ਲੈ
ਤੇੲਏਈ
ਪਰ, ਮੈਂ ਕਿਹਾ ਚੱਲ ਦੇਖਦੀ ਆ ਮੈਂ ਭੈਣ ਜੀ ਨੇ ਸਲਾਹ ਕਰਦੀ ਆ, ਬੁਟੀਕ ਵਾਲੇ ਦੀਦੀ ਨਾਲ ਕਿ ਉਹ ਕੀ ਕਹਿੰਦੇ ਨੇ ਕਿੱਦਾਂ ਦਾ ਕੱਪੜਾ ਸਹੀ ਰਹਿ ਰਿਹਾ, ਅੱਜ -ਕੱਲ੍ਹ ਕੀ ਟਰੈਂਡ ਚੱਲ ਰਿਹਾ।
ਹਾਂ, ਹਾਂ
ਫੰਕਸ਼ਨ ਸੇਵਾਉਣ ਵਾਸਤੇ ਦੱਸੋਗੇੁ ਜ਼ਾਰ ਮੈਨੂੰ ਕਿੱਦਾਂ ਦਾ ਮ ਲਣਾ
ਦਾ ਕੱਪੜਾ ਬੜਾ ਚੱਲ ਰਿਹਾ ਹੈ ਫੈਂਡੀ ਸਿਲਕ ਦਾ ਲਿਸ਼ਕਣਾ ਜਾਂਦਾ ਐ ਕੱਪੜਾ, ਤੇ ਉਹਦੇ ਵਿੱਚ ਅ ਵਰਕ ਵਾਲਾ ਵੀ ਆਂਦਾ ਐ, ਸਿੰਪਲ ਵੀ ਆਂਦਾ ਤੁਸੀਂ ਲੈਸ ਵੇਗੇਰਾ ਲਗਵਾ ਲੋ ਜਿਵੇਂ ਅਹ ਛੋਟਾ- ਮੋਟਾ ਜਿਹੜੇ ਫੰਕਸ਼ਨ ਹੁੰਦੇ ਨੇ ਵਿਆਹ ਈ ਹੈਗਾ ਨਾ ਕਿ ਹੋਰ ਕੁਛ ਹੋ ਵੀ ਜਿਵੇਂ, ਅੱਛਾ ਜਿਵੇਂ ਹੁੰਦੇ ਫੰਕਸ਼ਨ ਹਲਦੀ ਮਹਿੰਦੀ ਦੇ ਹੁੰਦੇ ਨੇ ਇਹਨਾਂ ਵਾਸਤੇ ਤੇ ਬਈ। ਚਲੋ, ਸਸਤੇ ਵਿੱਚ ਹੋ ਜਾਂਦਾ ਏ। ਪੰਜ, ਪੰਜ-ਛੇ ਸੌ ਦਾ ਕੱਪੜਾ ਆ ਜਾਏਗਾ ਤੇ। ਲਾਈਨਿੰਗ-ਲੁਇਨਿੰਗ ਆ ਗਈ ਹੈਗੀ ਵਿੱਚ ਤੇ ਇਹ। ਹਾਂ, ਬਣ ਜਾਏਗਾ ਤੁਹਾਡਾ ਹਜ਼ਾਰ ਪੰਦਰਾਂ- ਸੌ ਰੁਪਏ ਵਿੱਚ ਤੁਹਾਡਾ ਸੂਟ ਤਿਆਰ ਹੋਜਏਗਾ।
ਅੱਛਾ ਜੀ
ਸਚਿੰਗ ਸਿਚਿੰਗ ਵਿੱਚ ਪਾ ਕੇ।
ਅੱਛਾ, ਤੇ ਇਹ ਕਿੰਨੇ ਰੁਪਏ ਮੀਟਰ ਮਿਲ ਜਾਂਦਾ ਐ ਕੱਪੜਾ।
ਐਹ ਮਿਲ ਈ ਜਾਂਦਾ ਏ, ਸੌ ਸੱਠ ਸੱਤਰ ਕੋਈ ਮਿਲ ਈ ਜਾਂਦਾ ਏ ਕੱਪੜੇ ਚ ਅਲੱਗ-ਅਲੱਗ ਕੁਆਲਿਟੀ ਵੀ ਹੁੰਦੀ ਹੈ।
ਅੱਛਾ ਜੀ। ਠੀਕ ਐ, ਦੇਖਾਂਗੀ ਮੈਂ ਫੇਿਰ। ਹੋਰ-ਹੋਰ ਵੀ ਕੋਈ ਵਰਾਇਟੀ ਹੈਗੀ ਏ ਜੇ ਕੋਈ ਰੈਡੀਮੇਡ ਚ ਦੇਖਣੇ ਹੋਣ।
ਹਾਂ ਰੇਡੀਮੇਡ ਦਾ ਰੇਡੀਮੇਡ ਦਾ ਫਿਰ ਸਾਈਜ਼ ਦਾ ਵੇਖ ਲੋ ਤੇ ਤੁਹਾਡੇ ਸਾਈਜ਼। ਤੇ ਮਿਲ ਜਾਣਗੇ ਤੇ, ਬਹੁਤ ਵਧੀਆ ਏ ਸੁਆਨ ਦਾ ਝੰਜਟ ਈ ਖਤਮ।
ਹਾਂਜੀ, ਉਹੀ ਸਮੋ ਓਹੀ ਦਾ ਕਹਿ ਰਹੇ ਸੀਗੇ ਕੀ ਹੁਣ ਤੂੰ ਟਾਈਮ ਥੋੜਾ ਰਹਿ ਗਿਆ ਏ, ਤੂੰ ਏਦਾਂ ਘਰ ਰੇਡੀਮੇਡ ਲੈਲੈ, ਰੇਡੀਮੇਡ ਦਾ ਨਾ ਮੇਰਾ ਦਿਲ ਨਹੀਂ ਮੰਨਦਾ। ਕਪੜਾ ਛਿੱਝ ਜਾਂਦਾ ਥੋੜੇ ਟੈਮ ਬਾਅਦ।
ਹੂੰ।
ਇਸ ਕਰਕੇ ਤੇ ਮੈਂ ਸੋਚਦੀ ਸੀਗੀ ਕਿ ਚੱਲ ਮੈਂ ਨਾ ਕੱਪੜਾ ਲੈ ਕੇ ਸੋਹਣਾ ਸੂਟ ਸਵਾ ਲਵਾਂ, ਲੈਸਾਂ-ਲੂਸਾਂ ਲਗਵਾ ਲਵਾਂ। ਓਦੇ ਨਾਲ ਨਾ ਸੂਟ ਦਾ ਰੋਬ ਬਣ ਜਾਂਦਾ। ਮੈਂ ਤਾਂ ਏਦਾਂ ਸੋਚ ਰਈ ਸੀਗੀ। ਤੇ ਫੇਰ ਅੱਜ-ਕੱਲ ਪੋਚੇ-ਪੁਚੇ ਕਿੱਦਾਂ ਦੇ ਬਣ ਰੇ ਨੇ, ਡਿਜ਼ਾਇਨ ਡਜੁਇਨ ਵਾਲੇ ਬਣ ਨਈ ਲੈਸਾਂ-ਲੂਸਾਂ ਲਾ ਕੇ ਬਣ ਰੇ ਨੇ, ਕਿ ਸਿੰਪਲ ਹੀ ਬਣਦੇ ਨੇ।
ਅੱਜ-ਕੱਲ੍ਹ ਤੇ ਜੇੜੀ ਫਰਸ਼ੀ ਸਲਵਾਰ ਚੱਲਦੀ ਪੀ ਏ ਨਾ ਓਦੇ ਤੇ ਤੇ ਪੰਜ ਇੰਚ ਦਾ ਪੋਂਚਾ ਬਣਦਾ ਏ ਤੇ ਅਗਰ
ਤੇ ਓ ਕੱਟ ਚੋੜਾ ਨੀ ਰੈ ਜਾਣਾ
ਪੰਜ ਇਚ ਚੌੜਾ ਹੁੰਦਾ ਏ, ਕੱਟ ਵੀ ਅਹ ਕੈਂਦੇ ਘੱਟ ਬਣਵਾਣਾ ਚਾਰ ਇੰਚ ਦਾ ਬਣਵਾਲੋ। ਬਈ ਕਈ ਛੇ ਇੰਚ ਦਾ ਪਰ ਪੰਜ ਇੰਚ ਦਾ ਠੀਕ ਰੈਂਦਾ।
ਅੱਛਾ ਨਈ ਜਿਵੇਂ ਮੇਰੀ ਥੋੜ੍ਹੀ ਹੈਲਥ ਹੈਗੀ ਐ ਤੇ‌ ਓ ਫਰਸ਼ੀ ਸਲਵਾਰ ਪੈ ਜਾਏਗੀ ਜਿਵੇਂ ਪੰਜ ਇੰਚ ਦਾ ਪੋਂਚੇ ਤਾਂ ਕੁਛ ਵੀ ਨੀ ਹੁੰਦਾ।
ਹੂੰ ਨਈ-ਨਈ ਸਈ ਲੱਗੇਗੀ।
ਅੱਛਾ, ਪਾਈ ਨੀ ਨਾ ਕਦੀ ਫਰਸ਼ੀ ਸਲਵਾਰ।
ਹਾਂ, ਇਦੇ ਨਾਲ ਨਾ ਕਮੀਜ਼ ਨਾ ਉੱਚੀ ਚੱਲਦੀਏ। ਵੀ ਗੋਡੇਆਂ ਤੋਂ ਥੋੜ੍ਹੀ ਉੱਚੀ ਚੱਲਦੀ ਏ।
ਅੱਛਾ, ਫੇਰ ਓ ਸਈ ਲੱਗੇਗਾ ਜਿਵੇਂ ਮੇਰੀ ਹਿੱ ਪ ਵਗੈਰਾ ਪਾਰੀ ਹੈਗੀ ਏ, ਚਗਾ ਜਹਾ ਨੀ ਲੱਗੇਗਾ।
ਓ ਠੀਕ, ਜਿਵੇਂ ਤੁਸੀਂ ਅੱਜ-ਕੱਲ ਜਿਵੇਂ ਪਾਕਿਸਤਾਨ ਸਟਾਈਲ ਵੀ ਚੱਲਦੇ ਪਏ ਨਾ, ਬੀ ਥੋੜ੍ਹੇ ਖੁੱਲ੍ਹੇ-ਖੁੱਲ੍ਹੇ ਜੇ ਅ ਥੋੜੀ ਲੂਜ-ਲੂਜ ਵਿੱਚ। ਹਾਂ ਕਾਫ਼ਤਾਨੀ ਨੀ ਜਿਵੇਂ ਕੁਲ੍ਹੇ-ਖੁੱਲੇ ਕੱਪੜੇ ਥੋੜ੍ਹੇ ਹੁੰਦੇ ਨੇ। ਤੇ ਬਾਵਾਂ ਵੀ ਜਿਵੇਂ, ਖੁੱਲੇ ਘੇਰੇ ਵਾਲੀਆਂ ਬਾਵਾਂ ਹੋਗੀਆਂ। ਜੇੜੇ ਅੰਮਰੇਲਾ ਬਾਂ ਹੁੰਂਦੀ ਐ। ਤੇ ਏਦਾਂ ਦੇ ਚੱਲਦੇ ਪੇ ਨੇ ਤੇ ਸੋਹਣੇ ਵੀ ਲੱਗਦੇ ਨੇ ਫੇਰ ਨਾ, ਜਿਵੇਂ-ਜਿਵੇਂ ਕਿਸੇ ਦਾ ਸਰੀਰ ਭਾਰਾ ਏ। ਤੇ ਫਿੱਟ-ਫਿੱਟ ਪਾਓ ਤੇ ਸਾਰਾ ਪਤਾ ਲੱਗਦਾ ਨਾ ਬ ਹਿੱਪ ਪਾੱਰੀ ਏਡੀਏ, ਓ ਖੁੱਲ੍ਹੇ-ਖੁੱਲੇ ਪਾਓ ਨਾ ਤੇ ਪਤਾ ਵੀ ਮਹਿਸੂਸ ਵੀ ਨੀ ਹੁੰਦਾ।
ਹਾਂ, ਬਸ ਖੁੱਲੇ ਕੱਪੜੇ ਸਈ ਰੈਂਦੇ ਮੈਨੂੰ ਨਾ ਆਪ ਖੁੱਲੇ ਕੱਪੜੇ ਪਾਣੇ ਪਸੰਦ ਐ। ਇੱਕ ਇੱਕ ਤਾਂ ਦੇਖੋ ਇੱਕ ਤਾਂ ਗਰਮੀਆਂ ਚ ਐਨਾਂ ਨੇ ਵਿਆਹ ਰੱਖ ਲੀਤਾ ਗਰਮੀਆਂ ਚ ਪਲਾ ਕੌਣ ਵਿਆਹ ਰੱਖਦਾ ਇੰਨੀ ਗਰਮੀ ਚ ਨਾ ਬੰਦਾ ਤਿਆਰ ਹੋ ਸਕਦਾ, ਨਾ ਕਪੜਾ ਚੱਜ ਦਾ ਪਾ ਸਕਦਾ ਤੇ
ਅਗਲੇ ਮੀਨੇ ਜੁਲਾਈ ਏਚ।
ਹਾਂਜੀ-ਹਾਂਜੀ ਚੜ੍ਹਦੀ ਜੁਲਾਈ ਦੇ ਵਿੱਚ।
ਅੱਛਾ-ਅੱਛਾ, ਫਿਰ ਤੇ ਰੈ ਗਏ ਹਫ਼ਤਾ ਜੂਨ ਦਾ ਰੈਗੇ ਦਸ ਕੁ ਦਿਨ।
ਹਾਂਜੀ ਦਸ ਕੁ ਦਿਨ ਰੈ ਗਏ ਨੇ ਜੀ।
ਹੂੰ।
ਓਈ ਸੋਚਰੀ ਚੱਲ ਹੁਣ ਜਾਂਣੀ ਆ ਬਜ਼ਾਰ।
ਹੂੰ, ਦੇਖੋ ਜੀ ਹਫ਼ਤਾ ਤੇ ਮੈਨੂੰ ਲੱਗੇਗਾ ਸੀਨ ਤੇ, ਤੇ ਤੁਸੀਂ ਅੱਜ-ਕੱਲ੍ਹ ਦੇ ਵਿੱਚ ਵੇਖ ਲੋ ਸੂਟ।
ਅੱਛਾ।
ਕੱਪੜਾ ਜਾਂ ਕੱਪੜਾ ਲੈਣਾ, ਹਾਂ। ਕਿਉਂਕਿ ਹੋਰ ਫੇ਼ਰ ਕਸਟਮਰਾਂ ਦੇ ਵੀ ਆਂਦੇ ਉ ਵੀ ਫੇ਼ਰ ਸਿਰ ਤੇ ਆਏ ਖਲੋਤੇ ਰਹਿੰਦੇ ਨੇ। ਏ ਦੀਦੀ ਕਰਦੋ ਰੈਡੀ-ਦੀਦੀ ਕਰਦੋ ਰੈਡੀ। ਤੇ ਫ਼ਿਰ ਜਲਦਬਾਜ਼ੀ ਦਾ ਕੰਮ ਨਾ ਫ਼ਿਰ ਆ ਖਰਾਬ ਹੁੰਦਾ।
ਏ ਤਾਂ ਹੈਗਾ ਭੈਣ ਜੀ, ਤੇ ਗਲੇ ਤੁਸੀਂ ਕਿੱਦਾਂ ਦੇ ਸੀ ਲੈਂਦੇ ਹੈਗੇ ਹੋ?
ਗਲੇ ਜਿਵੇਂ ਕ ਕਹਿੰਦਾ ਕਸਟਮਰ ਕਈ ਪਾਂਦੇ ਨੇ ਡੀਪ। ਪਰ ਹੁਣ ਨਾ ਡੀਪ ਦਾ ਨੀ ਹੁਣ ਤੇ ਜੀਰੋ ਨੈਕ ਦਾ ਪਿੱਛੋਂ ਜੀਰੋ ਨੈਕ ਦਾ ਟਰੈਂਡ ਹੈਗਾ ਏ। ਤੇ ਵਿੱਚੋਂ ਪਿੱਛੇ ਕਟ ਹੁੰਦਾ ਏ।
ਅੱਛਾ!
ਹਾਂ। ਤੇ ਹੁੱਕ ਲੱਗ ਜਾਂਦੀ ਐ, ਤੇ ਹਾਂ।
ਤੇ ਪਹਿਲੇ ਜਿਵੇਂ ਸਾਡੇ ਬਹੁਤ ਟੈਮ ਪਹਿਲੇ ਜਿਪ ਵਾਲੇ ਸੂਟਾਂ ਦਾ ਰਿਵਾਜ਼ ਸੀਗਾ, ਪਿੱਛੇ ਜਿਪ ਲੱਗੀ ਹੁੰਦੀ ਸੀਗੀ ਜਿਪ ਵੀ ਲੱਗੀ ਹੁਣ ਜਿਪ ਉਹਦਾ ਰਿਵਾਜ਼ ਹੈਗਾ ਕਿ ਬਸ ਉਹ ਜੀਰੋ ਹੋ ਗਿਆ।
ਨਹੀਂ ਹੁਣ-ਹੁਣ ਤੇ ਨਾ ਖੁੱਲੇ-ਖੁੱਲ੍ਹੇ ਥੋੜੇ ਲੂਜ਼-ਲੂਜ਼ ਕਮੀਜ਼ਾਂ ਦਾ ਤੇ ਰਿਵਾਜ਼ ਆ ਗਿਆ ਪਹਿਲੇ ਸਿਲਿਆ ਸੀ ਲੌਂਗ ਕਮੀਜ਼ਾਂ ਦਾ। ਬੜੀ ਬ ਲੰਬੀ-ਲੰਬੀ, ਬਿਆਲੀ-ਬਿਆਲੀ ਇੰਚ ਲੰਬਾਈ। ਤੇ ਹੁਣ ਤੇ ਉੱਚੀ ਕਮੀਜ਼ਾਂ ਦਾ ਫਰਸ਼ੀ ਸਲਵਾਰ ਹੋ ਗਈ, ਪਲਾਜ਼ੋ ਹੋ ਗਿਆ ਇਹਨਾਂ ਨਾਲ, ਟੈਮ ਦੇ ਨਾਲ ਉਹੀ ਪਰਾਣਾ ਫੈਸ਼ਨ ਫੇ਼ਰ ਆਂਦਾ ਪਿਆ। ਜਿਵੇਂ ਪਹਿਲੇ ਹੁੰਦੇ-ਹੁੰਦੇਆਂ ਸੀ ਸਲਵਾਰਾਂ ਵਾਲੇ ਸੂਟ। ਹਾਂਜੀ, ਮੈਂ ਤੇ ਸਾਰੇ ਤਰ੍ਹਾਂ ਦੇ ਸੂਟ ਸੀ ਲੈਂਨੀ ਆਂ, ਮੈਂ ਤੇ ਸਾਰੇ ਤਰ੍ਹਾਂ ਦੇ ਸੀ ਲੈਂਨੀ ਆਂ ਜਿਵੇਂ ਕੋਈ ਕਸਟਮਰ ਕਵੇ।
ਅੱਛਾ ਜੀ, ਨੀ ਮੈਂ ਨਾ ਮੈਨੂੰ ਨਾ ਪਿੱਛੇ ਜਿਹੜੀ ਚੋਣਾਂ ਨੀ ਪੈਂਦੀਆਂ ਪਟਿਆਲਾ ਸਲਵਾਰ 'ਚ ਫੁੱਲ ਚੋਣਾਂ ਪੈਂਦੀਆਂ ਪਿੱਛੇ-ਪਿੱਛੇ ਕਰੀਜ ਜੀ ਬਣੀ-ਬਣੀ ਹੁੰਦੀ, ਉਹ ਬਹੁਤ ਸੋਹਣੀ ਲੱਗਦੀ ਐ। ਤੁਸੀਂ ਉਹ ਚੀਜ਼ ਸੀ ਲਦੇ ਓ।
ਅੱਛਾ-ਅੱਛਾ, ਹਾਂ-ਹਾਂ।
ਨਿੱ ਕਿ ਰੋਲਾ ਪਾਤ
ਹੂੰ ਸਾਰੇ ਨੇ ਨਾ ਤੁਸੀਂ ਸਲਵਾਰਾਂ ਵਾਲੇ ਬਣਵਾ ਲੈਣਾ ਕੋਈ ਤੁਸੀਂ ਪੈਂਟ ਵਾਲਾ ਬਣਵਾ ਲੈਣਾ ਪੈਂਟ ਦੇ ਮੈਂ ਡਿਜ਼ਾਇਨ ਪਾ ਦਾਂਗੀ ਲੈਸ ਲਾ ਕੇ।
ਅੱਛਾ ਜੀ!
ਇੱਕ ਤੁਸੀਂ ਫਰਸ਼ੀ ਸਲਵਾਰ ਵਾਲਾ ਬਣਵਾ ਲੈਣਾ।
ਠੀਕ ਐ, ਇੱਕ ਨਾ ਜੇ ਜਿਵੇਂ ਪਹੁੰਚਿਆਂ 'ਚ ਰਿਵਾਜ਼ ਆਇਆ ਹੋਇਆ। ਨੀਚੇ ਕਟ ਪਏ ਹੁੰਦੇ ਸਰਕਲ ਜੇ ਹਾਂ, ਸੈਮੀ ਸਰਕਲ ਪਏ ਹੁੰਦੇ ਨੇ। ਮੈਨੂੰ ਉ ਚੀਜ਼ ਦਾ ਬਹੁਤ ਰਿਵਾਜ ਹੈਗਾ ਉ ਤੁਸੀਂ ਬਣਾ ਲੈਂਦੇ ਓ?
ਹਾਂਜੀ-ਹਾਂਜੀ, ਓਦੀ ਨਾ ਅਲੱਗ ਤੋਂ ਪੇਸਟਿੰਗ ਮਿਲ ਜਾਂਦੀ ਐ। ਜਾਂ ਤੇ ਜਿਵੇਂ ਪੋਂ ਬੁਕਰਮ ਜੀ ਹੁੰਦੀ ਨੀ ਅਲੱਗ ਤੋਂ ਪੇਸਟਿੰਗ ਮਿਲ ਜਾਂਦੀ ਆ ਏਦੀ। ਉ ਕੱਟ ਵਾਲੀ ਬੰਨੀ ਹੋਈ ਜਿਵੇਂ ਪਹੁੰਚ ਦੀ ਬੰਨੀ ਹੁੰਦੀ ਮਿਲਦੀ ਨਾ ਰੋਲ ਮਿਲ ਜਾਂਦਾ ਉਸ ਤਰਾਂ ਦਾ ਹੀ ਕੱਟ ਵਾਲਾ ਵੀ ਮਿਲ ਜਾਂਦਾ। ਜੇ ਆਪ ਘਰ ਕੱਟਿੰਗ ਕਰਨੀ ਆ ਤੇ ਘਰ ਅਪਣੇ ਕਰ ਲੋ ਨਈਂ ਤੇ ਓ ਰੇਡੀਮੇਡ ਵੀ ਮਿਲ ਜਾਂਦੀ ਏ। ਮੈਂ ਤੇ ਓ ਲਿਆਂਦਾ ਹੋਆ ਇੱਕ ਪੂਰਾ ਸਰਕਲ ਲਿਆਂਦਾ ਹੋਆ ਏ। ਹਾਂ, ਕਿਉਂਕਿ ਮੇਰਾ ਤੇ ਰੋਜ ਦਾ ਲੱਗਣ ਵਾਲਾਏ। ਆ। ਲਾਸਟਿਕ ਦਾ ਵੀ ਮੈਂ ਪੂਰਾ ਰੋਲ ਲੈਕੇ ਰੱਖਿਆ ਹੋਆ, ਕਿਉਂਕਿ ਕਸ ਪਰ ਹੁਣ ਲਾਸਟਿਕ ਈਂ ਪਵਾਉਂਦਾ ਜਾਦਾਤਰ ਤੇ ਅਪਣੇ ਬੋਟਮ ਦੇ ਕੱਪੜਿਆਂ ਵਿੱਚ ਵੀ ਪੈਂਟ ਵਿੱਚ, ਪਲਾਜ਼ੋ ਵਿੱਚ।
ਤੇ ਭੈਣ ਜੀ, ਇੱਕ ਜੇੜਾ ਓ ਆਂਦੈ ਅੱਗੇ ਬੈਲਟ ਲੱਗੀ ਹੁੰਦੀ ਏ, ਪਿੱਛੇ ਲਾਸਟਿਕ ਹੁੰਦਾ ਓ ਸੀ ਲੈਂਦੇ ਓ ਤੁਸੀਂ
ਹਾਂ।
ਅੱਛਾ, ਕੋਈ ਗੱਲ ਨਈਂ ਮੈਂ ਨਾ ਅੱਜ ਈ ਬਾਜਾਰ ਜਾਂਨੀ ਆਂ, ਦੋ ਸੂਟ ਸੀ ਦੋਗੇ ਨਾ ਮੈਨੂੰ ਹਫਤੇ ਤੱਕ
ਮੈਂ ਤੁਆਨੂੰ ਕੈਣੀ ਤੇ ਪਈ ਆਂ, ਤੁਸੀਂ ਅੱਜ-ਕੱਲ ਦੇ ਵਿੱਚ ਲੈ ਆਓ। ਤੇ ਮੈਨੂੰ ਹਫਤਾ ਕ ਤੇ ਲੱਗੇ ਗਾ ਈ।
ਚਲੋ ਫੇਰ, ਮੈਂ ਭੈਣ ਜੀ ਲੇ ਆਵਾਂਗੀ ਅੱਜ। ਤੁਆਨੂੰ ਮੈਂ ਕੱਲ ਈ ਸੂਟ ਦੇ ਜਾਨੀ ਆ, ਤੇ ਮੈਨੂੰ ਦੇ ਦੇ ਦੇਣਾ। ਤੇ ਲਾਸਾਂ-ਲੂਸਾਂ ਸੋਹਣੀਆਂ ਲਗਾ ਦੇਣਾ, ਠੀਕ ਐ ਭੈਣ ਜੀ ਸਸ ਰੀ ਕਾਲ ਜੀ
ਸ਼ਸ੍ਰੀ ਕਾਲ ਜੀ।